ਹੈਲੋ? ਹਾਂਜੀ, ਸਤਿ ਸ਼੍ਰੀ ਅਕਾਲ।
ਹੋਰ, ਕਿਵੇਂ ਹੋ? ਮੈਂ ਵਧੀਆ, ਤੁਸੀਂ ਸੁਣਾਓ?
ਮੈਂ ਵੀ ਵਧੀਆ, ਹੋਰ ਹੋ ਗਿਆ ਡਿਨਰ?
ਰੋਟੀ-ਰੁਟੀ ਖਾਂਲੀ?
ਹਾਂਜੀ, ਰੋਟੀ ਤੋਂ ਖਾ ਲਈ।
ਹਾਂ।
ਹੋਰ ਤੁਸੀਂ ਖਾ ਲਈ?
ਹਾਂਜੀ।
ਪੰਜਾਬ ਵਿੱਚ ਤੇ ਜਦੋਂ ਤ ਆਪਾ ਨਾ, ਕਿਸਸੀ ਵੀ, ਕੋਈ ਵੀ ਸਬਜ਼ੀ ਬਣਾ ਲੋ ਤੁਸੀਂ, ਕਿਹੜੀ ਵੀ ਸਬਜ਼ੀ ਬਣਾ ਲੋ, ਉਹਦੇ ਵਿੱਚ ਲੱਸੀ ਨਾ ਹੋਵੇ, ਤਾਂ ਰੋਟੀ ਖਾਣ ਦਾ ਸਵਾਦ ਨਹੀਂ ਆਂਦਾ ਗਰਮੀਆਂ ਚ।
ਹਾਂਜੀ।
ਸਿਆਲਾਂ ਵਿੱਚ ਵੀ ਅਸੀਂ, ਅਸੀਂ ਪੀਂਦੇ ਹਾ ਲੱਸੀ। ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਨਾਲ ਲੱਸੀ ਦਾ ਗਿਲਾਸ। ਹੋਰ ਤੁਸੀਂ ਗਏ ਹੋ, ਪੰਜਾਬ ਕਦੀ?
ਹਾਂਜੀ, ਮੈਂ ਤਾਂ ਬਹੁਤ ਵਾਰ ਗਈ ਹਾਂ।
ਅੱਛਾ।
ਨਾ ਬਚਪਨ ਤੱਕ ਨਹੀਂ ਰਹਿੰਦੇ ਤਾਂ ਮੇਰੇ ਚਾਚਾ ਚਾਚੀ ਨੇ, ਔਰ ਬਾਕੀ ਵੀ ਕਈ ਰਿਸ਼ਤੇਦਾਰ ਰਹਿੰਦੇ ਨੇ, ਪਰ ਸਪੈਸੀਫਿਕ ਸਿਰਫ ਰਿਸ਼ਤੇਦਾਰਾਂ ਵਿੱਚ ਚਾਚੋ-ਚਾਚ ਘਰੇ ਹੀ ਗਈਆਂ ਬਸ। ਵਰਨਾਂ ਤੇ, ਮੈਂ ਅਨੰਦਪੁਰ ਸਾਹਿਬ ਗਈ ਹਾਂ। ਦਰਬਾਰ ਸਾਹਿਬ ਵੀ ਗਈ ਆ ਮੈਂ ਆਪਣੇ ਪਿੰਡ ਵੀ ਗਈ ਆ।
ਅੱਛਾ, ਪਿੰਡ ਕਿਹੜਾ ਤੁਹਾਡਾ?
ਅ ਸਾਡਾ ਪਿੰਡ ਹੈਗਾ ਹੈ, ਅੰਮ੍ਰਿਤਸਰ ਦੇ ਕੋਲ
ਦਰਬਾਰ ਸਾਹਿਬ ਦੇ ਉੱਤੇ,
ਹਾਂਜੀ।
ਦਰਬਾਰ ਸਾਹਿਬ ਦੇ ਨੇੜੇ ਹੀ ਹੈ।
ਹਾਂਜੀ।
ਅੱਛਾ। ਕਿੰਨੀ ਦੇਰ ਦਾ ਰਾਹ।
ਅਮ ਦੋ ਢਾਈ ਘੰਟਾ।
ਨਹੀਂ ਫਿਰ ਤਾਂ ਨੇੜੇ ਨਹੀਂ।
ਨਹੀਂ ਉੱਥੇ ਪਤਾ ਕੀ ਉੱਥੇ ਨਾ। ਖੁੱਲ੍ਹੀਆਂ ਸੜਕਾਂ ਨੇ। ਕਿਉਂਕਿ ਦੇਖੋ ਦਿੱਲੀ ਹੋ ਗਿਆ, ਨੋਇਡਾ ਹੋ ਗਿਆ, ਰਾਜਨਗਰ ਹੋ ਗਿਆ। ਇੱਥੇ ਦੀਆਂ ਸੜਕਾ ਨੇ ਬਹੁਤ। ਕਿ ਇੱਕ ਸਾਈਡ ਬਸ ਜਾਂਦੀ ਇੱਕ ਸਾਈਡ ਆਂਦੀ ਉੱਥੇ ਖੁੱਲ੍ਹੇ ਦਬੇ ਨੇ। ਤੇ ਤੁਸੀਂ ਵੇਖੋ? ਦਿੱਲੀ ਸੌ ਕਿਲੋਮੀਟਰ ਤੁਸੀਂ ਤਾਂ ਇੱਕ ਘੰਟੇ ਵਿੱਚ ਪੂਰਾ ਕਵਰ ਕਰ ਸਕਦੇ ਹੋ?
ਹੂੰ।
ਹੋਰ ਦੱਸੋ ਤੁਸੀਂ ਤੁਹਾਡਾ ਪਿੰਡ ਕਿਹੜਾ? ਤੁਹਾਡਾ ਪਿੰਡ ਕਿਹੜਾ ਹੈ। ਤੁਹਾਡਾ ਕਿਹੜਾ ਪਿੰਡ ਹੈ?
ਸਾਡਾ ਤੇ। ਸਾਡਾ ਤਾਂ ਬਸ ਓਹੀ ਏ ਅਜਮੇਰ ਵਿੱਚ ਹੀ। ਅਜਮੇਰ ਨਹੀਂ ਸਾਡਾ ਸੋਨੀਪਤ।
ਅੱਛਾ ਪੰਜਾਬ ਦੇ ਹੋ ਤੁਸੀਂ?
ਹਰਿਆਣਾ।
ਅੱਛਾ। ਸਹੀ ਹੈ ਅਜਮੇਰ ਤੇ ਗਰਮੀ ਬੜੀ ਪੈਂਦੀ ਏ।
ਨਹੀਂ ਅਜਮੇਰ ਤੇ ਮੇਰੇ ਤਾਇਆ ਜੀ ਰਹਿੰਦੇ ਸੀ। ਅਜਮੇਰ ਤਾਂ ਮੇਰੇ ਮੇਰੇ ਪਾਪਾ ਦਾ ਬਰਥ ਪਲੇਸ।
ਹੂੰ। ਹੋਰ ਦੱਸੋ?
ਹੋਰ ਮੌਸਮ ਕਿੱਦਾਂ?
ਇੱਥੇ ਤੇ ਬੱਦਲ ਛਾਏ ਹੋਏ ਨੇ ਹਵਾ ਚੱਲ ਨੀ ਰੀ।
ਹਾਂ-ਹਾਂ, ਹਵਾ ਚੱਲ ਜਾਏ, ਨਾ ਤਾਂ ਫੇਰ ਵੀ ਠੀਕ। ਇੱਥੇ ਵੀ ਸੇਮ ਉਹੀ ਏ। ਗਰਮੀ ਬਹੁਤ ਹੈ। ਅੱਛਾ। ਭਾਂਡੇ ਮਾਂਜਣੇ ਸੀ। ਭਾਂਡੇ ਪਾਏ ਹੋਏ ਨੇ ਰੋਟੀ ਖਾ ਕੇ ਆਲਸ ਹੀ ਆ ਜਾਂਦੈ।
ਹੂੰ ਜੀਅ ਨਹੀਂ ਕਰਦਾ ਉੱਠਣ ਦਾ।
ਦਿਲ ਕਰਦੈ ਲੰਮੇ ਪੈ ਜਾਓ। ਔਰ ਫਿਰ। ਇਹ ਲੰਬੇ ਪੈ ਲਈ ਇਹ ਵੀ ਸੋਚਦੇ ਆ ਕਿ ਭਾਂਡੇ ਮਾਂਜਣੇ ਨੇ। ਸਾਰਾ ਦਿਨ ਬਸ ਇਹੀ ਰਹਿੰਦੈ ਮੈਨੂੰ। ਭਾਂਡੇ ਮਾਂਜ ਲੋ, ਕੱਪੜੇ ਧੋਲੋ, ਰੋਟੀ ਬਣਾ ਲੋ। ਮਤਲਬ ਇੱਕ ਮਿੰਟ ਮੈਂ ਚੈਨ ਨਾਲ ਨਹੀਂ ਬੈਂਦੀ।
ਉਹੀ ਤੇ ਮੈਂ ਨਾ।
ਹੋਰ ਕੀ ਕਰਦੇ ਸੀ?
ਮੈਂ ਤਾਂ ਵੋਕ ਕਰ ਰਹੀ ਹਾਂ ਮੈਨੂੰ ਘੱਟੋ ਘੱਟ ਨਹੀਂ ਤੇ। ਤੁਸੀਂ ਮੰਨਲਓ ਇੱਕ ਘੰਟੇ ਤੋਂ ਉੱਪਰ ਹੋ ਗਿਆ ਵੋਕ ਕਰਦੇ ਹੋਏ।
ਨਹੀਂ ਜੇ ਪਤਲੇ ਬੰਦੇ ਨੂੰ ਜਿਆਦਾ ਨੀ ਕਰਨਾ ਚਾਹੀਦਾ। ਤੁਹਾਡਾ ਵੇਟ ਕਿੰਨਾ ਹੈ?
ਉਹ ਨਾ ਪੁੱਛੋ? ਅਹ ਮੈਂ ਜਦੋਂ ਸਮਰ ਵੇਕੇਸ਼ਨ ਸ਼ੁਰੂ ਨਹੀਂ ਹੋਈਆਂ ਸੀਗੀਆਂ ਉਹ ਤੋਂ ਪਹਿਲਾਂ ਚੈੱਕ ਕੀਤਾ ਸੀ। ਸਕੂਲੇ ਉਦੋਂ ਥਰਟੀ ਸੇਵਨ ਸੀਗਾ।
ਬਈ ਘੱਟ ਗਿਆ ਆ ਨਾ ਤੁਹਾਡਾ ਵ? ਪਹਿਲਾਂ ਕਿੰਨਾ ਸੀਗਾ?
ਅਕਤੂਬਰ ਵਿੱਚ ਮੇਰਾ ਫੋਟੀ ਸੈਵਨ ਸੀਗਾ।
ਅੱਛਾ।
ਫੋਟੀ ਸੇਵੈਨ।
ਟੈਨ ਕੇ ਜੀ ਘੱਟ ਗਿਆ। ਪ੍ਰੋਪਰ ਰੋਟੀ ਨੀ ਖਾਂਦੇ?
ਨਈ ਨਈ ਖਾਣੀ ਆ।
ਭੁੱਖੇ, ਰਹ- ਰਹ ਕੇ।
ਹੂੰ- ਹੂੰ। ਹੁਣ ਦਾ ਕਦੇ- ਕਦੇ, ਜੀ ਨੀ ਲਗਦਾ।
ਫਰੂਟ, ਖਾਇਆ ਕਰਿਓ। ਦੁਧ, ਫਰੂਟ। ਪ੍ਰੋਪਰ ਮੀਲ। ਪਲਸਿਸ ਔਰ ਵੈਜੀਟੇਬਲਸ। ਗ੍ਰੀਨ ਵੈਜੀਟੇਬਲ, ਖਾਣੀ ਚਾਈਦੀਆਂ ਨੇ, ਹਰੀ ਸਬਜ਼ੀਆਂ ਨਾ।
ਹਾਂਜੀ-ਹਾਂਜੀ।
ਚਾਈਦੀਆਂ।
ਉਹੀ ਐ, ਕੀ ਮਤਲਬ, ਏਦਾਂ ਖਾ ਈ ਨੀ ਜਾਂਦਾ।
ਕੁੜੀਆਂ ਨੂੰ ਤੇ, ਨਖਰੇ ਵੀ ਨੀ, ਦਿਖਾਣ ਚਾਈਦੇ।
ਹੈਲੋ।
ਹਾਂਜੀ।
ਹੋਰ ਦੱਸੋ ਤੁਂ ਕੀ ਕਰਦੇ ਹੋ? ਹਾਂਜੀ
ਔਰ, ਡੇਲੀ ਦੁੱਧ ਪੀਣਾ, ਚਾਈਦਾ।
ਹੋਰ ਤੁਸੀਂ ਦੱਸੋ, ਤੁਸੀਂ ਬਾਏ ਪ੍ਰੋਫੈਸ਼ਨ ਕੀ ਕਰਦੇ ਔ?
ਮੈਂ, ਤਾਂ ਕੁਛ ਨੀ ਕਰਦੀ। ਮੈਂ ਤਾਂ, ਹਾਊਸ ਵਾਈਫ ਆਂ।
ਮੈਂ, ਸੁਣਿਆ ਸੀ, ਤੁਸੀਂ ਟੀਚਰ ਓ?
ਨਹੀਂ, ਮੈਂ ਤੇ, ਟੀਚਰ ਤੇ ਨੀ। ਮੈਂ, ਤੇ ਹਾਊਸ ਵਾਈਫ ਆਂ। ਜੇ ਮੈਂ, ਟੀਚਰ ਹੁੰਦੀ ਤੇ, ਫਿਰ ਮੇਰੇ ਕੋਲ ਤਾਂ, ਬਹੁਤ ਪੈਸਾ ਹੁੰਦਾ। ਮੇਰੇ ਘਰ ਕੂਲਰ ਲੱਗਿਆ ਹੁੰਦਾ ਏ ਸੀ ਲੱਗਿਆ ਹੁੰਦਾ।
ਹਮ। ਹੈਲੋ।
ਹਾਂਜੀ। ਨਾ ਕੂਲਰ ਏ, ਨਾ ਏਸੀ ਏ। ਏਨੀ ਜ਼ਿਆਦਾ ਗਰਮੀ ਏ। ਐ ਬਿਜਲੀ ਦੇ, ਬਿੱਲ ਦੇ ਤਾਂ ਕਰਦੇ, ਮੇਰਾ ਸੋਰਾ ਏਦਾਂ ਕਰਦੈ। ਪਤਾ ਨੀ, ਕਿੰਨੇ ਏਸੀ ਲੱਗੇ ਨੇ, ਇੱਥੇ।
ਔਰ ਫਰਿੱਜ ਵੀ, ਪਿਆ ਸੈਕਿੰਡ ਹੈਂਡ, ਟੁਟਿਆ ਪਿਆ।
ਉਹੀ, ਨਾ।
ਵਾਹ ਪੂਰਾ ਘਰ ਵੀ, ਆਵਾਜਾਈ ਐ। ਟੁੱਟਿਆ- ਫੁੱਟਿਆ। ਝੁੱਗੀ ਵੀ, ਚੰਗੀ ਹੋਏਗੀ। ਏਦੇ ਤੋਂ, ਤਾ ਚੰਗਾ।
ਉਹੀ। ਪੈਸੇ ਘਰ ਤੇ, ਨੀ ਲਾਂਦੇ ਲੋਕੀ। ਐਫ ਡੀਆਂ ਬਣਾਈ ਪਏ ਨੇ।
ਜੇ ਜੇੜੇ, ਘਰ ਵਿੱਚ, ਦੋ ਮੁੰਡੇ ਹੁੰਦੇ ਨੇ ਨਾ। ਕਈ ਤਾਂ, ਘਰ ਇਹੋ ਜੇ ਹੁੰਦੇ ਨੇ, ਜਿਨਾਂ ਦੇ ਤਿੰਨ, ਮੁੰਡੇ ਹੁੰਦੇ ਨੇ। ਯਾ, ਦੋ ਵੀ ਹੋਣ, ਤਾਂ ਉਹ ਚੰਗਾ ਰੱਖਦੇ ਨੇ, ਆਪਣੇ ਇਕੁਐਲਿਟੀ ਰੱਖਦੇ ਨੇ। ਇੱਥੇ, ਪਰਸ਼ੈਲੇਟੀ ਰੱਖਦੇ ਨੇ। ਇੱਕ ਮੁੰਡਾ ਬਹੁਤ ਚੰਗਾ, ਦੂਜਾ ਮੁੰਡਾ ਬੜਾ ਮਾੜਾ। ਜੇ ਇਹੋ, ਜਿਹੀ ਭਾਵਨਾ ਆਉਂਦੀ ਹੈ, ਨਾ ਫਿਰ ਉਹ ਘਰ ਵਸਦੇ ਨਈ।
ਹੂੰ।
ਕਿਉਂਕਿ, ਗ਼ਲਤੀ ਮਾਂ- ਪਿਓ ਦੀ ਵੀ, ਹੁੰਦੀ ਹੈ। ਔਲਾਦ, ਦੀ ਵੀ, ਸਾਰੀ ਗਲਤੀ ਨਹੀਂ, ਆਉਂਦੀ।
ਕਿਤੇ ਨਾ ਕਿਤੇ ਮਾਂ- ਪਿਓ ਵੀ ਗ਼ਲਤ ਨੇ।
ਇੱਜ਼ਤ ਦੋਗੇ, ਤੇ ਇੱਜ਼ਤ ਲਓਗੇ।
ਉਹੀ।
ਮੈਂ ਤਾਂ ਬੜੀ ਪਰੇਸ਼ਾਨ ਹਾਂ ਵਾਹਿਗੁਰੂ। ਹੋਰ ਸਵੇਰੇ ਕਿੰਨੇ ਵਜੇ ਉੱਠਦੇ ਹੋ ਤੁਸੀ?
ਸਵੇਰੇ ਤੇ ਮੈਂ ਲੇਟ ਹੀ ਉਠਦੀ ਹਾਂ। ਸਵੇਰੇ ਤੇ ਮੈਂ ਬਹੁਤ। ਘੱਟੋ ਘੱਟ ਨੀ ਤੇ ਇੱਕ ਦੋ ਵਜੇ।
ਦੁਪਹਿਰੇ ਉਠਦੇ ਹੋ?
ਹਾਂਜੀ।
ਗ਼ਲਤ ਗੱਲ ਹੈ ਆ ਤੇ।
ਹਾਂਜੀ।
ਅਸੀਂ ਭਾਵੇਂ ਰਾਤ ਇੱਕ ਵਜੇ ਵੀ ਸੋਈਏ। ਮਤਲਬ ਅਸੀਂ ਇੰਨੀ ਲੇਟ ਨਹੀਂ ਉੱਠ ਸਕਦੇ। ਉਹ ਨਾ ਅੱਜ ਕੱਲ ਜਦ ਤਬੀਅਤ ਮੇਰੀ ਖ਼ਰਾਬ ਏ ਤਾਂ ਮੈਂ। ਸੱਤ ਵੱਜ ਜਾਂਦੇ ਨੇ ਸਾਡੇ ਸੱਤ। ਹੋਰ ਅੱਠ ਵੱਜ ਜਾਂਦੇ ਮੈਂ ਤਾਂ ਬਹੁਤ ਜ਼ਿਆਦਾ ਹੀ ਬਿਮਾਰ ਹਾਂ। ਬਈ ਮੇਰੀ ਕੰਡੀਸ਼ਨ ਹੀ ਬੜੀ ਖ਼ਰਾਬ ਹੈ ਇਸ ਕਰਕੇ ਅੱਠ ਨਹੀਂ ਤੇ। ਦੇ ਤੋਂ ਜ਼ਿਆਦਾ ਨਹਤ ਕ ਦੇ ਨ।
ਨਹੀਂ ਮਤਲਬ ਛੁੱਟੀਆਂ ਨੇ ਕੋਈ ਰਿਸਪਾਂਸਬਿਲਟੀ
ਔਰ ਅੱਜ ਇਹੋ ਜਿਹਾ ਟਾਈਮ ਏ ਮੈਂ ਤਾਂ ਬਿਨਾਂ ਅਲਾਰਮ ਦੇ ਵੀ ਉੱਠਦੀ ਹਾਂ।
ਹਮ।
ਹੁਣ ਜਵਾਕਾ ਦੇ ਸਕੂਲ ਓਪਨ ਹੋ ਜਾਣਗੇ। ਉਦੋਂ ਮੈਂ ਆਪਣੇ ਆਪ ਹੀ ਉੱਠ ਜਾਵਾਂਗੀ। ਛੇਤੀ। ਵੀ ਜਿਹੜੇ ਬੰਦੇ ਨੂੰ ਜਿੰਮੇਦਾਰੀ ਹੈ ਨਾ ਜਿਹਦੇ ਤੇ। ਉਹ ਬੰਦਾ ਆਪਣੇ ਆਪ ਉੱਠਦਾ ਜਿਹਨੂੰ ਜਿੰਮੇਦਾਰੀ ਦਾ ਅਹਿਸਾਸ ਨਹੀਂ ਹੈ ਉਹ ਲੇਟ ਹੀ ਉੱਠਦਾ। ਰਿਸਪੋਂਸੀਬਿਲਟੀ ਕੰਪਲਸਰੀ ਹੈ ਮੋਸਟ ਇੰਪੋਰਟੈਂਟ ਹੈ। ਬੱਚਿਆਂ ਦੇ ਉੱਤੇ ਤਾਂ ਬੱਚੇ ਕੰਪਲਸਰੀ ਸਮਝ। ਜੇ ਨਹੀਂ ਹੈ ਇਹ ਤਾਂ ਜ਼ਰੂਰੀ ਹੈ ਇਹਦੇ ਬਿਨਾਂ ਤਾ। ਜੇ ਅਸੀਂ ਛੇ ਛੇਤੀ ਨਹੀਂ ਉੱਠਾਂਗੇ ਤਾਂ ਸਾਡਾ। ਪੂਰੇ ਦਿਨ ਦਾ ਸ਼ੇਡਿਊਲ ਬਿਗੜ ਜਾਊਗਾ। ਹੋਰ ਭੈਣ ਕੀ ਕਰਦੀ ਸੀ?
ਭੈਣ ਮੇਰੀ ਆਈ ਨੀ ਹੁਣ ਤੇ।
ਕਿੱਥੇ ਗਈ ਹੈ?
ਮੈਂ ਤੇ ਨਹੀਂ ਪਤਾ ਉਹ ਦੱਸ ਕੇ ਹੀ ਨਹੀਂ ਗਈ।
ਅੱਛਾ। ਹੋਰ ਕੋਣ ਕੋਣ ਹੈ ਘਰ ਵਿੱਚ?
ਹ।
ਘਰ ਵਿੱਚ ਕੌਣ ਕੌਣ ਹੈ ਹਾਂਜੀ?
ਮੈਂ ਤੁਹਾਨੂੰ ਨਾ ਦੋ ਮਿੰਟ ਵਿੱਚ ਕਰਦੀ ਹਾਂ।
ਹਾਂਜੀ।
ਚੰਗਾ ਸਤਿ ਸ੍ਰੀ ਅਕਾਲ ਜੀ।
ਔਕੇ। ਸਤਿ ਸ਼੍ਰੀ ਅਕਾਲ।